ਜੀ ਤੁਸੀਂ ਸੁਣਾਓ ਔਰ ਕਾਰ ਸਭ ਠੀਕ ਨੇੰ
ਹਾਂਜੀ, ਹਾਂ ਸਭ ਵਧੀਆ ਨੇ। ਸਭ ਵਧੀਆ ਨੇ। ਖੈਰ ਬਸ ਮੈਂ ਨਾ ਇੱਕ ਨਾ ਮੁਸੀਬਤ ਚ ਫਸ ਗਈ ਸੀ ਮੈਂ ਕਿਹਾ ਤੂੰ ਤੁਹਾਡੇ ਨਾਲ ਗੱਲ ਕਰਦੇ ਹਾਂ ਯਾਰ ਪਾਸ ਕੁਛ ਨੀ ਆ ਤੁਹਾਨੂੰ ਪਤਾ ਤੇ ਹੈ ਇੰਨੇ ਕੱਪੜੇ ਇਕੱਠੇ ਹੋ ਜਾਂਦੇ ਨੇ। ਇੰਨੇ-ਇੰਨੇ ਅਲੱਗ-ਅਲੱਗ ਵੈ ਵੈਦਰ ਦੇ ਨਾਲ ਕੱਪੜੇ ਲਲੈਨੇ ਹਾਂ। ਜਿਹੜੇ ਨਵੇਂ ਹੁੰਦੇ ਨੇ ਉਹ ਪਾ ਲੈਂਦੇ ਨੇ, ਪੁਰਾਣੇ ਪਏ ਨਹੀਂ ਜਾਂਦੇ ਉਹ ਛੋਟੇ ਹੋ ਜਾਂਦੇ ਨੇ, ਪੇ-ਪੇ। ਹੋਰ ਕੀ, ਮੈਂ ਫਿਰ ਇਨਾ ਬੋਰਾ ਹਣੇ ਸਫਾਈ ਕਰਦੀ ਪਈ ਸੀ, ਤੇ ਮੈਂ ਕਿਹਾ ਚੱਲ ਕੱਢਾਂ ਇੰਨਾ ਕੱਪੜਾ ਇੰਨਾ ਬੋਰੇ ਭਰ ਕੇ ਕੱਪੜੇ ਨਿਕਲ ਗਏ ਨਾ ਮੈਂ ਮੈਨੂੰ ਸਮਝ ਹੀ ਨਹੀਂ ਆਉਂਦਾ ਮੈਂ ਕੱਪੜਿਆਂ ਦਾ ਕਰਾਂ ਤੇ ਕਰਾਂਗੀ। ਦੇਖੋ ਕਿ ਨਾ ਜਲਾ ਮੈਂ ਬੱਚਿਆਂ ਦੇ ਕੱਪੜੇ-ਕੁੱਪੜੇ ਮਤਲਬ ਜਿਵੇਂ ਕਈ ਲੋਕ ਮੈਂ ਬੜੇ ਦੇਖੇ ਨੇ ਨਾ ਕੱਪੜੇ ਜਲਾ ਦਿੰਦੇ ਨੇ ਸੁੱਟ ਦਿੰਦੇ ਨੇ। ਮੈਨੂੰ ਚੰਗਾ ਨੀ ਲੱਗਦਾ ਮੈਂ ਕਿਹਾਹਿ ਕੋਈ ਚੀਜ਼ ਯੂਜ ਹੋ ਜੇਹ। ਹੇਨਾ ਉਹ ਵਧੀਆ ਰਹਿੰਦਾ ਆ।
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੇ ਗੱਲ ਸਹੀ ਕਹਿ ਰਹੇ ਹੋ ਹਾਂ ਕੋਈ ਜਿਵੇਂ ਰੀਸਾਈਕਲ ਹੋ ਜਾ ਨਾ ਚੀਜ਼ ਤੇ ਅੱਛਾ ਰਹਿੰਦਾ ਹੈਗਾ ਤਾਂ ਕਰਕੇ।
ਨਾਲੇ ਮੈਂ ਉਹੀ ਸੋਚ ਰਹੀ ਸੀ ਮੈਂ ਕਿਹਾ ਯਾਰ ਜਿਵੇਂ ਹਰ ਇੱਕ ਚੀਜ਼ ਰੀਸਾਈਕਲ ਹੋ ਸਕਦੀ ਹੈ ਪਲਾਸਟਿਕ ਰੀਸਾਈਕਲ ਹੋ ਸਕਦਾ ਹੈ ਤੇ ਕੱਪੜਾ ਵੀ ਤਾਂ ਰਸਾਈਕਲ ਹੁੰਦਾ ਹੈਏਗਾ ਫੇਰ ਮੈਂ ਕੁਛ ਥੋੜਾ ਬਹੁਤ ਨਾ ਫੋ ਫੋਨ ਚ ਸਰਚ ਕਰ ਰਹੀ ਸੀ ਤੇ ਮੈਨੂੰ ਨਾ ਉੱਥੇ ਨਾ ਦੇਖਿਆ ਇੱਕ ਚੀਜ਼ ਕਹਿੰਦੇ ਤੁਸੀਂ ਨਾ ਆਪਣੇ ਕੱਪੜੇ ਸਾਰੇ ਦੇ ਕੇ ਨਾ ਤੁਸੀ ਦਰੀ ਬਣਵਾ ਸਕਦੇ ਔ। ਹਾਂ ਫਿਰ ਮੈਂ ਕਿਆ ਏਰਾ ਤੇ ਬੜਾ ਵਧੀਐ, ਹੋਰ ਕੀ ਦੇਖੋ ਘਰੇ ਵੀ ਮੇਰਾ ਯੂਜ ਹੋ ਗਿਆ ਠੀਕ ਐ ਔਰ ਦਿਨ ਮੈਂ ਜਿੱਥੇ ਮਰਜ਼ੀ ਰੱ ਖਾਂ ਨਾ ਭਾਵੇਂ ਕਮਰੇ ਚ ਰੱਖਾ, ਭਾਵੇਂ ਜਿਵੇਂ ਤੁਆਨੂੰ ਪਤਾ ਈ ਐ ਵੀ ਬੰਦ ਹੋ ਜਾਂਦੀ ਆ ਉਹਨੂੰ ਛੱਤ ਤੇ ਜਾ ਕੇ ਜਿਵੇਂ ਸ਼ਾ ਰਾ ਸ਼ਾਮ ਪੇ ਬੱਚਿਆਂ ਨੂੰ ਲੈ ਕੇ ਜਾਣਾ ਪੈਦਲ ਨੇ ਔ ਹੂੰ। ਮੈਟ ਵਛਾਇਆ ਤੇ ਨਾਲ ਪਵਾ ਤਾਂ ਹੈਨਾ ਬਈ।
ਹਾਂ ਨਈ-ਨਈ ਸਈ ਏ ਨਾਲੇ ਉਹਦੇ ਚ ਵੀ ਦੇਖੋ ਇਹ ਵੀ ਹੈਗੈ ਪਲਾਸਟਿਕ ਦੀ ਚਟਾਈ ਤੇ ਸੋਵਾਂਗੇ ਤੋਂ ਪਸੀਨਾ ਆਂਦਾ ਏ ਔ ਦਰੀ ਉੱਤੇ ਲੇਟੋ ਤੇ ਪਸੀਨਾ ਵੀ ਘੱਟ ਆਏਗਾ।
ਹਾਂਜੀ ਹ, ਹਾਂਜੀ-ਹਾਂਜੀ ਬਿਲਕੁਲ, ਬਿਲਕੁਲ-ਬਿਲਕੁਲ ਮੈਂ ਤੇ ਉਹ ਫੀ ਦੇਖਾ ਨਾ ਮੈਨੂੰ ਪੁੱਛਣਾ ਹੁਨੇ ਫੋਨ ਤੇ ਵੀ ਸਰਚ ਵਗੈਰਾ ਕਰਕੇ ਦੇਖ ਰਹੀ ਸੀ ਨਾ ਤੇ ਮੈਂ ਹੁਣ ਇੱਕ ਵੀਡੀਓ ਦੇਖੀ ਔਨੂੰ ਪਤੈ ਤੁਸੀ ਮੰਨੋਗੇ ਝੂਠ ਮੈਨੂੰ ਇੰਨੀ ਵ ਵੀਡੀਓ ਮਿਲੀ ਉਹਨੇ ਕੀ ਕੀਤਾ ਸਾਡੇ ਕੱਪੜੇ ਜਿਵੇਂ ਸਾਡੇ ਔ ਨੀ ਹੁੰਦੇ ਪਜਾਮੇ ਹੁੰਦੇ ਨੇ ਉਹਦੀ ਲਾਸਟਿਕ ਖ਼ਰਾਬ ਹੋ ਜਾਂਦੀ ਏ ਤੇ ਅਸੀਂ ਕੀ ਕਰਨੇ ਆਂ, ਅਸੀਂ ਤਾਂ ਬਈ ਸੁੱਟ ਦਿੰਨੇ ਆਂ ਬਟ ਮੈਂ ਜਿਹੜੀ ਵੀਡੀਓ ਦੇਖੀ ਉਹਨਾਂ ਨੇ ਉਹਨਾਂ ਨੇ ਕੀ ਕੀਤਾ ਜਿਹੜਾ ਉੱਪਰ ਵਾਲਾ ਇਲਾਸਟਿਕ ਵਾਲਾ ਹੁੰਦੈ ਨਾ ਉਹਨੂੰ ਉਹਨਾਂ ਨੇ ਕਟਿੰਗ ਕਰਕੇ ਨਾ ਫਿਰ ਪਤਲੀ-ਪਤਲੀ ਨਾ ਸਟ੍ਰਿਪਸ ਕੱਟ ਲੀ ਹਾਂ। ਉਹਨਾਂ ਨੇ ਅ ਕਰਕੇ ਨਾ ਪਤਲੀ-ਪਤਲੀ ਸਟ੍ਰਿਪਸ ਕੱਟ ਕੇ ਤੇ ਉਹਨਾਂ ਨੇ ਫੇਰ ਉਸ ਤੋਂ ਬਾਅਦ ਉਹਨਾਂ ਨੂੰ ਕੀ ਕੀਤਾ ਉਹਨੂੰ ਕੱਠੇ-ਕੱਠੇ ਨੂੰ ਨਾ ਤਿੰਨ-ਤਿੰਨ ਪੇਅਰ ਦਾ ਨਾ ਗੁੱਤ ਬਣਾ ਤੀ ਔਨੇ। ਉਹਨੇ ਕਾਫੀ ਸਾਰੀ ਲੰਬੀ, ਲੰਬੀ ਸਾਰੀ ਗੁੱਤ ਬਣਾ ਕੇ ਨਾ, ਗੁੱਤ ਬਣਾ ਬਨ ਔਨੇ ਤਾਂ ਔਨੂੰ ਰਾਊਂਡ-ਰਾਉਂਡ ਕਰਦੀ ਗਈ ਜਿਵੇਂ ਅਸੀ ਓਵਲ ਸ਼ੇਪ ਦੇ ਵਿੱਚ ਜੋ ਕੱਪੜੇ ਨੂੰ ਰੋਲ ਗੋਲ ਨੀ ਕਰਦੇ। ਉਹਨੇ ਉਵੇਂ ਕਰ ਕਰਕੇ ਇੰਨਾ ਸੋਹਣਾ ਮੈਟ ਬਣਾਤਾ ਉਹਨੇ ਛੋਟਾ ਜਿਹਾ ਫੁੱਟਵੇਅਰ ਮੈਟ ਨਾ ਓਦਾਂ ਮੈਨੂੰ ਇੰਨਾ ਵਧੀਆ ਲੱਗਿਆ। ਯਾਰ ਮੈਂ ਕਿ ਚੱਲ ਥੋੜੇ ਜਿਹੇ ਕੱਪੜੇ ਮੈਂ ਬਾਹਰ ਕੱਢ ਕੇ ਨਾ ਇੱਕ ਉਹ ਫੁੱਟਵਿਅਰ ਮੈਟ ਬਣਾ ਲਾਂਗੀ ਇੱਕ ਇੱਕ ਦੋ ਤੇ ਬਾਕੀ ਕੱਪੜਿਆਂ ਨੂੰ ਮੈਂ ਰਿਸਾਈਕਲ ਕਰਨਾ ਦੇਣੀ ਹਾਂ ਚਲੋ ਮੇਰੀ ਮੈਟ ਬਣ ਚੰਗੇ ਮੇਰੇ ਗੱਤੇ ਬਣ
ਨਹੀਂ ਸਹੀ। ਬਿਲਕੁਲ ਬਿਲਕੁਲ। ਫਿਰ ਤੁਹਾਡੀ ਦੇਖੋ ਮਰਜ਼ੀ ਵੀ ਹੈਗੀ ਨਾ ਭਾਵੇਂ ਵੱਡਾ ਸਾਈਜ਼ ਬਣਵਾਓ ਭਾਵੇਂ ਛੋਟ ਛੋਟਾ ਬਣਵਾਓ ਉਹ ਵੀ, ਤੁਹਾਡੀ ਹਾਂ ਇਹ ਤੇ ਵਧੀਆ ਸਹੀ ਦੱਸਿਆ ਤੂਹੀ ਨਾ। ਮਤਲਬ ਦੇਖੋ ਲੋਕੀ ਕਿੰਨਾ ਅੱਜ ਕੱਲ੍ਹ ਇਨੋਵੇਟਿਵ ਹੋ ਗਏ ਨੇ ਕਿ ਨਵੇਂ ਨਵੇਂ ਚੀਜ਼ਾਂ ਖ਼ਰਾਬ ਚੀਜ਼ਾਂ ਤੋਂ ਵੀ ਵਧੀਆ ਚੀਜ਼ਾਂ ਬਣ ਜਾਂਦੀਆਂ ਨੇ। ਕਿੰਨਾ ਕੁਛ ਹੈਗਾ ਨਹੀਂ ਹੈ। ਤੁਸੀਂ ਤਾਂ ਮੈਨੂੰ ਬਹੁਤ ਵਧੀਆ ਦੱਸਿਆ ਮੇਰੇ ਕੋਲ ਵੀ ਬੜੇ ਸੂਟ ਸਾਟ ਪਏ ਨੇ ਕਿੰਨਾ ਕੱਪੜਾ ਪਿਆ ਹੈਗਾ। ਕਈ ਵਾਰੀ ਸਮਝ ਨੀ ਆਉਂਦਾ ਨਾ ਕੀ ਕਰੀਏ। ਕੀ ਨੀ ਕਰੀਏ ਇਹਦਾ ਤਾਂ ਕਰਕੇ ਹੁਣ ਮੈਂ ਤੇ ਵਿੱਚ ਤੇ ਮੈਂ ਥੋੜ੍ਹੇ ਬਹੁਤ ਬੱਚਿਆਂ ਦੇ ਕੱਪੜੇ ਤੇ ਨਾ ਹੈ ਔਰਫਨੇਜ ਵੀ ਦੇ ਕੇ ਆਈ ਸੀ। ਮੈਂ ਕਿਹਾ ਚਲੋ ਕਈ ਬੱਚੇ ਪਾ ਲੈਂਦੇ ਨੇ। ਕਿਉਂਕਿ ਅੱਜ ਕੱਲ੍ਹ ਇੰਨੇ ਕੱਪੜੇ ਪੁਰਾਣੇ ਤੇ ਹੁੰਦੇ ਹੀ ਨਹੀ। ਸ ਦੱਸਾ ਤੁਹਾਨੂੰ ਮੈਂ, ਇਹ ਚੱਕਰ ਏ ਤੇ ਉਹ ਬੰਦਾ ਕਹਿੰਦਾ ਫਿਰ ਹੰਡਦੇ ਵੀ ਨਹੀਂ। ਕੱਪੜੇ ਬ ਬੱਚੇ ਵਧੀਆ ਲੈਂਦੇ ਨੇ ਅੱਜ ਕੱਲ। ਮੈਂ ਕਹਿੰਦੀ ਹਾਂ ਚਲੋ ਅੱਜ ਕੱਲ੍ਹ ਫਿਰ ਰੱਖ ਰਖਾਵ ਦਾ ਵੀ ਹਰ ਕਿਸੇ ਦਾ ਫ਼ਰਕ ਹੁੰਦਾ ਆਪਣਾ ਆਪਣਾ। ਕਈ ਵਾਰੀ ਸਸਤਾ ਕੱਪੜਾ ਵੀ ਐਵੇਂ ਲੱਗੇਗਾ ਕਿ ਕਿੰਨੇ ਸਾਲ ਹੋ ਗਏ ਪਾਈ ਜਾ ਰਹੇ ਪਰ ਉਹ ਜੈ ਉਹ ਹੀ ਹੈਗਾ ਕਿਉਂਕਿ ਅਸੀਂ ਰੱਖਦੇ ਹਾਂ ਉਸ ਤਰੀਕੇ। ਨਾਲ ਲੈ ਗਿਆ ਚੀਜ਼ਾਂ ਨੂੰ ਤਾਂ ਕਰਕੇ। ਉਹ ਵੀ ਕਈ ਵਾਰੀ ਆਉਂਦਾ ਹੈ ਹੁਣ ਜਿਵੇਂ ਕੋਈ ਘਰ ਦੇ ਵੱਡੇ ਹੈਗੇ। ਗੇ ਨੇ ਉਹਨਾਂ ਦੇ ਕੱਪੜੇ ਨੇ ਤੇ ਕਈ ਵਾਰੀ ਓਲਡ ਏਜ ਹੋਮ ਦੇ ਆਏ ਕਿ ਚਲੋ ਉੱਧਰ ਵੀ ਉਹਨਾਂ ਨੂੰ ਕੰਮ ਆ ਜਾਂਦੇ ਨੇ। ਜਿਹਨੂੰ ਸਾਈਜ਼ ਆ ਗਿਆ ਉਹ ਪਾ ਲੈਂਦਾ ਹੈਗਾ। ਪਰ ਇਹ ਵੀ ਅੱਛਾ ਹੈ ਜਿਹੜੇ ਬੜੇ ਰਫ ਹੋ ਜਾਂਦੇ ਨੇ ਕੱਪੜੇ ਉਹਨਾਂ ਬਸ ਤੁਸੀਂ ਵਧੀਆ ਓਪਸ਼ਨ ਦੱਸੀ ਏ ਮੈਨੂੰ। ਮੈਂ ਵੀ ਇਹ ਵੀ ਟਰਾਈ ਕਰ ਸਕਦੀ ਹਾਂ।
ਹਾਂ ਹਾਂ ਕੋਈ ਨੀ ਟਰਾਈ ਕਰਨਾ ਮੈਨੂੰ ਵੀ ਅਗਰ ਇੱਕ ਦੋ ਚੀਜ਼ਾਂ ਹੋਰ ਲੱਭਣਗੀਆਂ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੀ। ਨਾਲੇ ਪਤਾ ਕੀ ਹੁੰਦਾ ਦੇਖੋ ਅਸੀਂ ਅਗਰ ਚਲੋ ਅਗਰ ਸਾਡੇ ਕੋਲ ਚੀਜ਼ ਨਹੀਂ ਪੈ ਰਹੀ ਹੈ ਤੇ ਚਲੋ ਸਾਨੂੰ ਦਰੀਆਂ ਦੇ ਵੀ ਕੰਮ ਨੀ ਆ ਰਿਹਾ ਇਸ ਸਾਈਕਲ ਵੀ ਚੀਜ਼ ਨਹੀਂ ਹੈਗੀ ਦੇਖੋ ਅਸੀਂ ਕਿਸੇ ਗਰੀਬ ਗਰੀਬ ਨੂੰ ਵੀ ਦੇ ਕੇ ਉਹਦਾ
ਹਾਂ ਬਿਲਕੁਲ ਬਿਲਕੁਲ ਬਿਲਕੁਲ ਹਾਂ ਉਹ ਤੇ ਹੈ ਹੀ ਦੇਖੋ ਕਿਸੇ ਦਾ ਸਰੀਰ ਡਕਿਆ ਜਾਏਗਾ ਅੱਛੀ ਗੱਲ ਹੈ ਨਾ
ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਇਹੀ ਹੈ ਉਹੀ ਨਾ ਹੁਨੇ ਮੇਰੀ ਬੇਟੀ ਵੀ ਬੇਟੀ ਮੈਨੂੰ ਬੋ ਰਹੀ ਸੀ ਮੰਮਾ ਸਾਡੀ ਵੀ ਸਕੂਲ ਨਾ ਗੱਲ ਨਾ ਰਿਸਾਈਕਲ ਬੋਲ ਰਹੀ ਸੀ ਕਿ ਮੱਮਾ ਸਾਡੇ ਸਕੂਲ ਨਾ ਕੱਲ ਨਾਂ ਮਤਲਬ ਸਾਡੀ ਮੈਮ ਨੇ ਕਿਹਾ ਉਹ ਚੀਜ਼ਾਂ ਲੈ ਕੇ ਆਓ ਜਿਸ ਨਾਲ ਅਸੀਂ ਉਹ ਚੀਜ਼ਾਂ ਲੈ ਕੇ ਆਓ ਜਿਹਨੂੰ ਅਸੀਂ ਰਸਾਈਕਲ ਕਰ ਸਕਦੇ ਹਾਂ ਤੇ ਮੈਂ ਉਹਨੂੰ ਕਿਹਾ ਬਾਈ ਤੂੰ ਪਲੱਸ ਫਰਿਜ਼ ਦੀ ਬੋਟਲਸ ਲੈ ਜਾ ਕੋਲਡ ਡਿੰਕ ਦੀ ਬੋਟਲਸ ਹੈ ਉਹਦੇ ਨਾਲ ਵੀ ਅੱਜ ਕਲ ਕਿੰਨਾ ਕਿੰਨਾ ਕੁਛ ਦਿਖਾਦੇ ਨੇ ਹਨ ਕਿਚਨ ਲਈ ਵੀ ਯੂਜ ਪਦਾ ਹਮ ਕਿਚਨ ਲਈ ਕੀ ਤੁਸੀਂ ਤੇ ਉਹਨੂੰ ਜਿਵੇਂ ਕਟ ਕੇ ਬੋਟਲ ਨੂੰ ਹਨਾ ਉਹਦੇ ਵਿੱਚ ਥੋੜ੍ਹੀ ਮਿੱਟੀ ਮਿੱਟੀ ਪਾ ਕੇ ਤੁਸੀਂ ਪੇੜ ਵੀ ਲਾ ਸਕਦੇ ਹੋ ਉਹਦੇ ਵਿੱਚ
ਹਾਂ ਹਾਂ ਪਲਾਂਟਸ ਅਰੇ ਇੰਨੇ ਸੋਹਣੇ ਲੱਗਦੇ ਨੇ ਲੋਕੀ ਉਹਦੇ ਤੇ ਪੇਂਟ ਕਰ ਦਿੰਦੇ ਨੇ ਪਤਾ ਹੀ ਨ ਨਹੀਂ ਲੱਗਦਾ ਉਹ ਕੀ ਹੈਗਾ ਕੀ ਨਹੀਂ ਹੈਗਾ ਬਹੁਤ ਸੁੰਦਰ ਡੈਕੋਰੇਸ਼ਨ ਘਰ ਦੀ ਹੋ ਜਾਂਦੀ ਹੈ ਜਿਵੇਂ ਅੰਦਰ ਇੰਡੋਰ ਪਲਾਂਟਸ ਵੀ ਆਉਂਦੇ ਨੇ ਨਾ ਛੋਟੇ ਛੋਟਾ ਤੁਸੀਂ ਲਾ ਸਕਦੇ ਹੋ ਅੰਦਰ ਵੀ ਘਰ ਦੇ ਆਊਟਡੋਰ ਵੀ
ਬਿਲਕੁਲ ਬਿਲਕੁਲ ਜਿਵੇਂ ਜਿਵੇਂ ਬਾਲਕਨੀ ਹੋਏ ਉੱਥੇ ਬੰਦੇ ਨੇ ਰੱਖ ਕੇ ਛੋਟੇ ਛੋਟੇ ਜਹੇ ਹਨਾ ਬਣਾ ਕੇ ਨਾਲੇ ਸ਼ੋਪੀਸ ਦੀ ਸ਼ੋਅਪੀਸ ਹੋ ਗਈ ਤੇ ਨਾਲ ਇੱਕ ਵਧੀਆ ਜੇ ਵਧੀਆ ਵਧੀਆ ਲੱਗ ਗਿਆ ਤੇ ਮੈਂ ਕਿਹਾ ਤੂੰ ਇੱਕ ਇਹ ਲੈ ਜ ਹਾਂਜੀ ਹਾਂਜੀ ਮੈਂ ਕੇਹਾ ਤੂੰ ਐ ਲੈ ਜਾ ਮੈਂ ਤੈਨੂੰ ਬਣਾ ਕੇ ਵੀ ਦਿਖਾ ਦਾਂਗੀ ਤੇ ਫੇਰ ਇਹ ਦੂਸਰੇ ਵਾਲੀ ਬੇਟੀ ਨੂੰ ਮੈਂ ਕਿਹਾ ਮੈਂ ਕਿਹਾ ਤੁਹਾਨੂੰ ਨਾ ਮੈਂ ਥੋੜ੍ਹੇ ਕੱਪੜੇ ਦੇ ਦਾਗੀ ਤੁਸੀਂ ਕੱਪੜੇ ਦੇ ਨਾਲ ਕੁਝ ਬਣਾ ਕ ਦੇਖ ਲੈਣਾ ਜਿਹੜਾ ਤੁਹਾਨੂੰ ਵਧੀਆ ਲੱਗੇ ਕਹਿੰਦੀ ਚਲੋ ਠੀਕ ਹੈ ਮੰਮਾ ਮੈਂ ਕੱਪੜੇ ਦੇ ਨਾਲ ਵੀ ਦੇਖ ਲਾਂਗੀ ਮੈਨੂੰ ਜਿਵੇਂ ਜਿਵੇਂ ਸਹੀ ਲੱਗੇਗਾ ਮੈਂ ਕਿਹਾ ਦੇਖੋ ਟਾਈਮ ਟਾਈਮ ਟਾਈਮ ਨਿਕਲਣਾ ਚਾਹੀਦਾ ਤੇ ਨਾਲੇ ਟਾਈਮ ਮੈਨੇਜ ਹੋਣਾ ਚਾਹੀਦਾ। ਸਾਡਾ ਹੈਨਾ ਬਈ ਨਾਲੇ ਚੀਜ਼ ਸਾਡੀ ਪੇਸਟ ਤੇ ਵੀ ਨਹੀਂ ਹੋਣੀ ਚਾਹੀਦੀ। ਕਿ ਹਾਂ ਬਈ ਅਸੀਂ ਉੱਥੇ ਲਾ ਕੇ ਸਾਡੀ ਚੀਜ਼ ਵੇਸਟ ਹੋ ਗਈ ਹੈ ਉਹਦਾ ਵੀ ਕੀ ਫੈਦਾ।
ਇਹਦੇ ਨਾਲ ਤੁਸੀਂ ਬੱਚਿਆਂ ਨੂੰ ਦੇਖੋ ਇੱਕ ਨਵੀਂ ਗੱਲ ਇਹ ਵੀ ਸਿਖਾ ਰਹੇ ਹੋ ਕਿ ਰੀਸਕਲਿੰਗ ਤੁਸੀ ਖਾ ਰੇ ਔ ਨਾਲੇ ਚੀਜ਼ਾਂ ਨੂੰ ਮੈਨੇਜ ਕਿਵੇਂ, ਮੈਨੇਜਮੈਂਟ ਕਿਵੇਂ ਕੀਤੀ ਜਾਂਦੀ ਹੈ ਚੀਜ਼ਾਂ ਦੇ ਉੱਤੇ ਉਹ ਵੀ ਦੇਖੋ ਇੱਕ ਵੱਖਰਾ ਟੋਪਿਕ ਆ ਜਾਂਦਾ ਕਿ ਉਹਦੇ ਉੱਤੇ ਵੀ ਤੁਸੀਂ ਸਿਖਾ ਰਹੇ ਹੋ ਬ ਬੱਚਿਆਂ ਨੂੰ ਕਿੰਨਾ ਅੱਛਾ ਮਤਲਬ ਉਹਨਾਂ ਨੂੰ ਕਿਤੇ ਟਾਈਮ ਕਿਵੇਂ ਯੂਜ ਕਰਨਾ ਉਹਨੂੰ ਯੂਟੀਲਾਈਜ਼ ਕਰਨਾ ਉਹ ਵੀ ਸਿਖਾ ਰਹੇ ਹੋ ਇਹਦੇ ਨਾਲ ਕਿੰਨੀਆਂ ਚੀਜ਼ਾਂ ਤਾਂ ਜੁੜਦੀਆਂ ਨੇ ਅਸੀਂ ਜੇ ਵੇਖੀਏ ਐਦੇ ਜੇ ਡੀਪਨੈਸ ਇਜ਼ ਜਾਈ ਏ ਇਸ ਗੱਲ ਦੀ, ਤੇ ਬਹੁਤ ਕੁਛ ਬੱਚਿਆਂ ਨੂੰ ਸਿੱਖਣ ਨੂੰ ਮਿਲ ਰਿਹਾ ਇਹਦੇ ਨਾਲ। ਨਾਲੇ ਦੇਖੋ ਸੋਸ਼ਲ ਮੀਡੀਆ ਤੇ ਫੋਨਾਂ ਤੇ ਲੱਗੇ ਰਹਿਣਗੇ ਟੈਕਨੋਲੋਜੀ ਯੂਜ ਕਰਨਗੇ, ਅੱਛੀ ਗੱਲ ਹੈ ਚਲੋ ਕਰੋ ਪਰ ਫਿਰ ਬੱਚੇ ਨਾ ਲੱਗੇ ਹੀ ਰਹਿੰਦੇ ਦਿਨੇ ਬਾਰਾਂ-ਬਾਰਾਂ ਦਸ-ਦਸ ਘੰਟੇ ਫੋਨਾਂ ਤੇ ਉਹ ਗ਼ਲਤ ਗੱਲ ਹੈਗੀ ਉਹ ਨੁਕਸਾਨ ਕਰਦਾ ਅੱਖਾਂ ਵਾਸਤੇ ਵੀ। ਤਾਂ ਕਰਕੇ ਤੇ ਇਹ ਜਾ ਵਿੱਚ ਕਰਕੇ ਪੱਚੀਸ ਸਿੱਖਦੇ ਵੀ ਨੇ ਦੇਖੋ ਨਵੀਂ ਨਵੀਂ ਚੀਜ਼ਾਂ ਫਿਰ ਕਈ ਵਾਰੀ ਬੱਚਿਆਂ ਦਾ ਦਿਮਾਗ ਤੇਜ਼ ਚੱਲਦਾ ਹੈਗਾ ਉਹ ਹੋਰ ਵੀ ਚੀਜ਼ਾਂ ਨਵੀਆਂ ਕੱਢ ਲੈਂਦੇ ਨੇ ਇਹਦੇ ਕਰਕੇ। ਤੇ ਅੱਛੀ ਗੱਲ ਤੁਸੀਂ ਉਹਨਾਂ ਨੂੰ ਬੜੀ ਅੱਛੀ ਗੱਲ ਸੀ ਖਾਈ ਆ।
ਹਾਂਜੀ-ਹਾਂਜੀ ਦੇਖੋ ਨਾ ਇੱਕ ਤਾਂ ਨਵੀਂ-ਨਵੀਂ ਐਕਟੀਵਿਟੀ ਵੀ ਹੋ ਗ ਬੀ ਹੈਨਾ ਇੱਕ ਬੱਚਿਆਂ ਦੇ ਵਿੱਚ ਕ੍ਰੀਏਟੀਵਿਟੀ ਵੀ ਆ ਗਈ ਆਪ ਉਹਨਾਂ ਨੇ ਬਣਾਈ ਆਪ ਹੋਰ ਕੀ ਆਪ ਉਹਨਾਂ ਨੇ ਮੇਹਨਤ ਕੀਤੀ ਆਪ ਉਹਨਾਂ ਨੇ ਸਾਰਾ ਕੁਛ ਕੀਤਾ ਤੇ ਉਹਦਾ ਚੀਜ਼ ਦਾ ਵੀ ਮਜ਼ਾ ਵੀ ਬੜਾ ਆਉਂਦਾ ਫਿਰ ਬਣਾ ਕੇ, ਆਪ
ਉਹ ਬੱਚਿਆਂ ਨੂੰ ਆਪ ਅੱਛਾ ਲੱਗਦਾ ਕਿ ਦੇਖ ਬਈ ਅਸੀਂ ਦੇਖੋ ਕਿ ਦੇਖੋ ਕਿੰਨੀ ਸੋਹਣੀ ਚੀਜ਼ ਬਣਾਈ ਐ
ਹਾਂ ਬਿਲਕੁਲ ਬਿਲਕੁਲ ਮੈਂ ਹਾਂਜੀ ਹਾਂਜੀ ਫਿਰ ਮੈਂ ਉਹੀ ਥੋੜ੍ਹਾ ਬਹੁਤ ਸਰਚ ਕੀਤਾ ਮੈਂ ਕਿਹਾ ਚਲੋ ਤੁਹਾਨੂੰ ਵੀ ਪੁੱਛ ਜਿਹੜੀ ਸਾੜੀਆਂ ਵਗੈਰਾ ਹੁੰਦੀਆਂ ਨੇ ਨਾ ਉਹ ਫੇਰ ਹੀ ਯੂਜ ਹੋ ਜਾਂਦੀ ਐ ਹਨਾ। ਉਹਨਾਂ ਨੂੰ ਚਲੋ ਸਾੜੀ ਦਾ ਸੂਟ ਬਣਾ ਲਿਆ ਹਨਾ। ਵਧੀਆ-ਵਧੀਆ, ਤਰੀਕੇ ਨਾਲ ਉਹ ਸਿਸਟਮ ਹੋ ਗਿਆ।
ਬਿਲਕੁਲ ਸਹੀ ਕਹਿ ਰਹੇ, ਹਾਂ ਉਹੀ ਨਾ ਜਿਵੇਂ ਦੂਜੇ ਕੱਪੜੇ ਨੇ ਸੂਟ ਸਾਟ ਹੋ ਗਏ ਪੈਂਟਾਂ ਸ਼ਰਟਾਂ ਬੱਚਿਆਂ ਦੇ ਨਿੱਕਰ ਪੂਸ਼ਰਟ ਹੋ ਗਏ ਫਰੋਕਾਂ ਹੋ ਗਈਆਂ ਕਿੰਨੇ ਕੱਪੜੇ ਨੇ
ਹਾਂਜੀ ਬਿਲਕੁਲ-ਬਿਲਕੁਲ, ਹਾਂ ਉਹ ਫੇਰ ਹੋ ਜਾਂਦਾ ਨਾ ਦੇਖੋ। ਛੋਟ ਟੇ ਵੀ ਹੋ ਗਏ ਬੱਚੇ ਨੂੰ ਆਏ। ਵੀ ਨੀ ਇਸ ਤੋਂ ਵਧੀਆ ਅਸੀਂ ਕੀ ਕੀਤਾ ਕਿ ਅਸੀਂ ਉਹਨੂੰ ਰੀਯੂਜ਼ ਕਰ ਹਨਾ ਰਿਸਾਈਕਲ ਕਰਦੋ ਅਗਰ ਤੁਹਾਡੇ ਕੋਲ ਰਿਸਾਈਕਲ ਨਹੀਂ ਹੋ ਰਿਹਾ। ਤੇ ਤੁਸੀਂ ਦੂਸਰਾ ਨੰਬਰ ਕੀ ਕਰੋ ਤੁਸੀਂ ਦੇ ਆਓ, ਕਿਸੇ ਹਨਾ ਦੂਸਰੇ ਬੰਦੇ ਹਾਂ ਜੇ ਤੁਸੀਂ ਬਈ ਨਹੀਂ ਕਰਾਣਾ
ਹਾਂ, ਬਈ ਕਈਆਂ ਕੋਲ ਨਹੀਂ ਆਉਦਾ, ਟਾਈਮ ਕਿ ਅਸੀਂ ਰੀਸਾਈਕਲ ਨਹੀਂ ਕਰਦੇ। ਸਕਦੇ ਤਾਂ ਉਹਦੇ ਵਾਸ ਤੇ ਵਧੀਆ ਕਿਸੇ ਨੂੰ ਦੇ ਦਿਓ। ਕਿਸੇ ਦਾ ਫਾਇਦਾ ਹੀ ਹੋਏਗਾ, ਨਾ ਵੀ ਅਸੀਂ ਕਿਸੇ ਦਾ ਅੱਛਾ ਹੀ ਸੋਚਾਂਗੇ ਗਲਤ ਨੀ ਕਰਦੇ ਪਏ। ਉਹ ਵੀ ਵਧੀਆ ਗੱਲ ਹੈਗੀ ਹੈ, ਨਹੀਂ-ਨਹੀਂ, ਕੋਈ ਨਹੀਂ। ਚਲੋ ਤੁਸੀਂ ਮੈਨੂੰ ਦੱਸ ਨਾਲ ਦੱਸਦੇ ਰਹਿਣਾ ਹੋਰ ਵੀ ਹੈ, ਜੇ ਮੈਨੂੰ ਬਹੁਤ ਅੱਛੀ ਗੱਲ ਦੱਸੀ। ਹੈਗੀ ਮੈਨੂੰ ਕੱਪੜਿਆਂ ਦਾ ਨੀ ਚਲੋ, ਉਹ ਦੂਜਾ ਦਾ ਬੋਟਲ ਵਗੈਰਾ ਦਾ ਤੇ ਮੈਂ ਵੇਖਿਆ ਹੈਗਾ, ਮੈਨੂੰ ਇਹ ਨੀ ਪਤਾ ਸੀ ਇਹਦੇ ਨਾਲ ਤੁਸੀਂ ਜਿਵੇਂ ਦੱਸਿਆ ਨਾ ਮੈਟ ਬਣਾ ਨਾ ਤੇ ਇਹ ਦਰੀਆਂ ਵਗੈਰਾ ਦਾ ਇਹ ਤੇ ਬੜਾ ਅੱਛਾ ਲੱਗਿਆ, ਮੈਨੂੰ ਨਾਲੇ ਘਰ ਦੀ ਚੀਜ਼।
ਹਾਂ, ਸਾ ਸਾਨੂੰ ਵੀ ਨੀ ਇੰਨਾ ਪਤਾ ਸੀ, ਨਾ ਸਾਡੇ ਮਤਲਬ ਮੇਰੀ ਫਰੈਂਡ ਨੇ ਵੀ ਮੈਨੂੰ ਦੱਸਿਆ। ਮੇਰੀ ਤੁਹਾਡੇ ਤੋਂ ਪਹਿਲੇ ਉਹਦੇ ਨਾਲ ਗੱਲ ਹੋਈ ਸੀ। ਪਹਿਲਾਂ ਮੈਂ ਫੋਨ ਚ ਸਰਚ ਕੀਤਾ। ਮੈਨੂੰ ਉਹਦਾ ਫੋਨ ਆ ਗਿਆ ਉਹਨੇ ਫੇਰ ਮੈਨੂੰ ਕਿਹਾ ਕਹਿੰਦੀ ਤੈਨੂੰ ਨਾ ਮੈਂ ਏਦਾਂ ਉਹਦਾ ਅੰਕਲ ਦਾ ਨੰਬਰ ਦਿੱਤਾ। ਤੂੰ ਜਾ ਕੇ, ਕੇ ਨਾ ਵੇਖ ਥਾਂ ਹੀ ਜਾ ਕੇ ਤੈਨੂੰ ਵਧੀਆ ਲੱਗੇਗਾ ਤੇ ਤੂੰ ਮੈਟ ਮੂਟ ਬਣਵਾਏ ਆਪਣੇ ਹਿਸਾਬ ਨਾਲ ਵੱਡਾ ਛੋਟਾ ਜਿਵੇਂ ਦਾ ਬਣਾਉਣਾ ਹੋਏਗਾ ਹਾਂ ਮੈਂ ਕਿਹਾ ਚੱਲ ਨਾ ਪੂਰੇ ਬੈੱਡ ਜਿੰਨਾ ਪਾ ਲੈਂਦੀ ਹਾਂ ਜੇ ਮੈਂ ਰੋਟੀ ਰਟੀ ਪਾਣੀ ਵੀ ਖਾਣੀੀ ਹੁੰਦੀ ਫੋਲਡ ਕਰਕੇ ਉਹਨੂੰ ਕਰਨਾ ਪੈਂਦਾ ਹੈ ਹਾਂਜੀ ਹਾਂਜੀ
ਕਹਿ ਰਹੇ ਹੋ ਨਹੀਂ ਨਹੀਂ
ਹਾਂਜੀ ਤਾਂਹੀ ਮੈਂ ਕਿਹਾ ਮੈਂ ਕਿਹਾ ਚਲੋ ਸਕੂਲ ਚ ਵੀ ਕੰਮ ਹੋ ਗਿਆ ਬੱਚੇ ਦਾ ਤੇ ਓਦਾਂ ਸਾਡੇ ਲਈ ਵੀ ਕੰਮ ਆ ਗਿਆੱ ਕੱਟਣ ਨਾਲਾ ਤਾਂ ਵਧੀਆ ਹੈ ਨਾ ਬੰਦੇ ਨੇ ਚਲੋ ਯੂਜ਼ ਕਰ ਲਈ ਉਹ ਚੀਜ਼ ਨੂੰ
ਨਹੀਂ ਬਿਲਕੁਲ ਠੀਕ ਗੱਲ ਕਹਿ ਰਹੇ ਹੋ ਵੈਸੇ ਬਹੁਤ ਅੱਛੀ ਤਰੀਕਾ ਵੀ ਦੱਸਿਆ ਹੈਗਾ ਮੇਰੇ ਬਲ ਭੀ ਕੱਪੜੇ ਇੰਨੇ ਪਏ ਨੇ, ਮੈਂ ਆਪ ਸੋਚਦੀ ਪਈ ਸੀ ਕੀ ਕਰਾਂ ਕੀ ਕਰਾਂ।
ਕੋਈ ਨੀ ਤੁਹਾਨੂੰ ਮੈਂ ਦੱਸਾਂਗੀ ਹੋਰ ਵੀ ਬੜੇ ਬੜੇ ਤਰੀਕੇ ਹੁੰਦੇ ਨੇ ਬਣਾਉਣ ਦੇ, ਮੈਨੂੰ ਕੁਛ ਮਿਲਣ ਵੀਡੀਓਜ਼ ਜਾਂ ਕੁਛ ਮਤਲਬ ਜਿਹੜੇ ਅਸੀਂ ਕੱਪੜੇ ਨੂੰ ਯੂਜ ਕਰ ਸਕਦੇ ਹਾਂ ਤੇ ਉਹ ਤੁਹਾਨੂੰ ਮੈਂ ਸ਼ੇਅਰ ਕਰ ਦਾਂਗੀ ਤੁਸੀਂ ਦੇਖ ਲੈਣਾ ਠੀਕ ਹੈ ਅਗਰ ਮੇਰੀ ਉਹ ਮੈਚ ਬਣ ਜਾਏਗਾ ਨਾ ਮੈਂ ਤੁਹਾਨੂੰ ਉਹਦਾ ਵੀ ਫੋਟੋ ਵੀ ਭੇਜ ਦਾਂਗੀ ਫਿਰ
ਹਾਂ ਹਾਂ ਥੋੜਾ ਆਈਡੀਆ ਮਿਲ ਜਾਂਦਾ ਨਾ ਮੈਨੂੰ ਵੀ ਮਿਲ ਜਾਏਗਾ ਕਿ ਮੈਂ ਕਿਵੇਂ ਕਰਾਉਣਾ ਹੈਗਾ ਤਾਂ ਕਰਕੇ
ਬਿਲਕ ਬਿਲਕਲ ੀ ੀਕ
ਠੀਕ ਹੈ ਚੰਗਾ ਜੀ ਦੱਸਣਾ ਮੈਨੂੰ ਯਾਦ ਨਾਲ ਤੁਸੀਂ ਫਿਰ ਓਕੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ